ਠੀਕ ਹੈ,
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ?
ਹਾਂਜੀ ਵਧੀਆ, ਆਪਣੀ ਸੁਣਾਓ?
ਹਾਂਜੀ ਵਧੀਆ ਜੀ,
ਹੋਰ ਘਰ ਦੇ ਸਾਰੇ ਠੀਕ ਨੇ?
ਹਾਂਜੀ, ਤੁਸੀਂ ਦੱਸੋ?
ਹਾਂਜੀ ਸਭ ਵਧੀਆ, ਹੋਰ? ਅੱਜ ਕੀ ਬਣਾਇਆ ਕੀ, ਖਾਇਆ ਪੀਆ ਅੱਜ?
ਬਸ ਕੁਛ ਨੀ ਘਰ ਦੀ ਵਾਈ ਆ ਖਿਚੜੀ, ਬਈ ਫਾਸਟ ਫੂਡ ਕਹਿੰਦੇ, ਬਈ ਨਹੀਂ ਖਾਣਾ ਚਾਹੀਦਾ, ਬਿਲਕੁਲ ਵੀ ਤੁਸੀਂ ਕੀ ਕਹਿਣਾ ਚਾਹੋਗੇ ਫਾਸਟ ਫੂਡ ਬਾਰੇ?
ਵੈਸੇ ਤਾਂ ਦੇਖੋ ਅਹ ਜਿਹੜੇ ਚੀਜ਼ਾਂ ਨੇ ਬਿਲਕੁਲ ਬਕ ਹੈਗੀਆਂ, ਨੇ ਹਨਾ, ਸਰੀਰ ਵਾਸਤੇ ਬਿਲਕੁਲ ਬੇਕਾਰ ਏ ਚਲੋ, ਕਿਸੇ ਟਾਈਮ ਬੰਦੇ ਦਾ ਦਿਲ ਕਰਦੈ ਮਹੀਨੇ ਦੋ ਮਹੀਨੇ ਬਾਅਦ।
ਹਾਂਜੀ, ਹਾਂਜੀ, ਹਾਂਜੀ।
ਹਲਕੇ ਫੇਰ ਦੋ ਮਹੀਨੇ ਬਾਅਦ ਖਾ ਲੋ ਕੋਈ ਡਰ ਨੀ ਡੇਲੀ ਖਾਣਾ ਉਹ ਸਰੀਰ ਲਈ ਬਹੁਤ ਖ਼ਰਾਬ ਏ, ਉਹ ਨੁਕਸਾਨ
ਹਾਂਜੀ ਉਹ ਨੁਕਸਾਨ ਹੈ, ਹਾਂਜੀ ਜਿਵੇਂ ਵੇਖ। ਫਾਸਟ ਫੂਡ ਵੀ ਇਹੋ ਜਾ ਖਾਣਾ।
ਹਾਂਜੀ,
ਸਾਰਿਆਂ ਨੂੰ ਸਵਾਦ ਲ ਹਾਂਜੀ,
ਜੀ,
ਕਿਉਂਕਿ ਓਇਲ ਓਇਲ,
ਹਾਂ,
ਅੱਜ-ਕੱਲ੍ਹ ਬੜੀ, ਬੜੀ ਭੀੜ ਇਹਨਾਂ ਚ, ਜ਼ਿੰਦਗੀ ਮਤਲਬ ਸਮੇਂ ਬਚਾਣ ਵਾਸਤੇ, ਹਾਂਜੀ ਸਮੇ ਬਚਾਣ ਵਾਤੇ ਟੈਮ ਪਾਸ ਵਾਸਤੇ ਕੋਈ ਵਰਕ, ਘਰ ਪੀਜ਼ਾ ਫਰਾਈ, ਮੋਮੋਜ਼ ਬੜੇ ਖਾ ਲੈਂਦੇ ਨੇ।
ਜਿਵੇਂ ਘਰ ਰੋਟੀ ਨਾ ਬਣਾਈ ਔਡਰ ਕੀਤਾ। ਜਫੇ ਲਿਆਓ ਪੀਜ਼ਾ ਮਿੰਟਾਂ ਚ ਹਾਜ਼ਰ ਹੋ ਜਾਂਦਾ।
ਹਾਂਜੀ ਜਿਵੇਂ ਸਵੀਗੀ, ਤੋਂ ਬੜੇ ਉਹ ਵੀ ਨੇ ਓਪਸ਼ਨ ਔਨਲਾਈਨ ਕਈ ਓਡਰ ਕਰ ਲੈਂਦੇ।
ਹਾਂਜੀ, ਅਸੀਂ, ਵੈਸੇ ਤਾਂ ਮੇਰੀ ਮੰਨਣ ਹੈਓ ਕਿ ਬਈ ਨਹੀਂ ਖਾਣਾ ਚਾਹੀਦਾ ਕੁਛ ਨੀ ਪਿਆ ਮੂੰਹ ਦੱਸ ਸਵਾਦ ਹੈਗਾ ਬਸ, ਪੰਜ ਮਿੰਟ ਦਾ, ਦਸ ਮਿੰਟ ਦਾ ਇੱਕ ਜੀਬ ਦਾ ਸੁਵਾਦ
ਹਾਂਜੀ, ਨੁਕਸਾਨ ਏ,
ਹਾਂ ਨੁਕਸਾਨ ਹੈਗਾ, ਵੀ ਫੇਰ ਇਹੀ ਸਾਡੀ ਅੰਦਰ ਬਲੋ। ਕਜ ਹੋ ਜਾਂਦੀ ਹੈ, ਫੇਰ ਅਸੀਂ ਜਾ ਕੇ ਪਹਿਲੇ ਹਾਂ। ਪਹਿਲੇ ਦੁਕਾਨਾਂ ਤੇ ਜਾ ਜਾ ਕੇ ਪੂਰੇ ਬਰਗਰ ਖਾਓ, ਪੀਜੇ ਖਾਓ ਸਟੈਂਡ ਪਵਾਓ।
ਹਾਂਜੀ, ਮਤਲਬ ਬਹੁਤ ਸੂਜਨ ਹੋ ਜਾਂਦੀ, ਲੀਵਰ ਵਿੱਚ ਇਨਫੈਕਸ਼ਨ ਹੋ ਜਾਂਦੇ ਆ ਕਾਫ਼ੀ ਨੁਕਸਾਨ ਹੋ ਜਾਂਦਾ ਹੈ।
ਹੂੰ,
ਅ ਬਿਹਾਰ ਜਗਾ ਸਾਨ ਸਹੀ ਹਰ ਜਗ੍ਹਾ ਆਸਾਨੀ ਨਾਲ ਮਿਲਦੀਆਂ ਨੇ ਇਹ ਚੀਜ਼ਾਂ ਤੁਸੀਂ ਜਿੱਥੇ ਵੀ ਚਲੇ ਜਾਓ।
ਹਾਂਜੀ
ਹਾਂਜੀ
ਮੈਂਦ ਖਰਾਬ ਹੈਲੋ ਹੈਲੋ ਹਾਂਜੀ ਆਵਾਜ਼ ਨਹੀ ਆ ਰਹੀ, ਆ ਰਹੀ ਹੁਣ ਆ ਰਹੀ
ਆ ਰਹੀ ਹੈ, ਹ ਹਾਂਜੀ
ਹੁਣ ਬੱਚੇ ਵੇਖਲੋ ਘਰ ਦੀ ਬਣੀ ਰੋਟੀ ਨੀ ਖਾਂਦੇ। ਹੈਂ ਰੋਟੀ ਨੀ ਪਸੰਦ ਹੈਗੀ ਬਰਗਰ ਪਸੰਦ ਹੈਗੇ ਨੇ। ਪੀਜੇ ਪਸੰਦ ਨੇ ਬੱਚਿਆਂ ਨੂੰ। ਹੈਂ ਮਨਾ ਕਰੋ ਤੇ ਫੇਰ ਹਾਂ ਮਨਾ ਕਰੋ ਤੇ ਫਿਰ ਮੂੰਹ ਬਣ ਜਾਂਦੇ ਨੇ
ਹ ਬਈ ਘਰ ਹੀ ਕਾਫ਼ੀ ਹੈਲਦੀ ਬਣਾ ਸਕਦੇ ਹਾਂ ਅਸੀਂ ਮਤਲਬ ਸਭ ਤੋਂ ਜਿਆਦਾ ਮੈਗੀ ਚੱਲਦਾ ਪਿਆ ਵ ਜਿਵੇਂ ਫਾਸਟ ਫੂਡ ਵਿੱਚ ਵੇਖਲੋ ਤੁਸੀਂ ਮ ਕਿ ਮੈਂ ਕੀ ਬੰਦੀ ਵੀ ਹ ਹਾਂਜੀ
ਹੁਣ ਦੁਕਾਨ ਵਾਲੇ ਕੀ ਕਰਦੇ ਨੇ ਠੀਕ ਹੈ ਉਹੀ ਕਢਾਈ ਤਰਦੇ ਨੇ ਉਹੀ ਕੜਾਹੀ ਵਿੱਚ ਇੱਕ ਵਾਰੀ ਬਰਗਰ ਬਣਾਉਂਦੇ ਪਏ ਨੇ, ਉਹ ਸਪਰਿੰਗ ਰੋਲ ਤਲਦੇ ਪਏ ਨੇ ਹਾਂਜੀ ਇੱਕ ਹਾਂ ਇੱਕ ਵਾਰੀ ਕਰ ਦੂਜੀ ਵਾਰੀ ਉਹ ਕੜਾਈ ਤਰਦੇ ਤੀਸਰੀ ਵਾਰ ਬਿਲਕੁਲ ਕਾਲਾ ਹੋ ਜਾਂਦਾ
ਹਾਂਜੀ ਹਾਂ
ਫਰਾਈ ਕਹਿੰਦੇ ਨੇ ਦੂਜੀ ਤੋਂ ਤੀਜੀ ਵਾਰੀ ਜਿਹੜਾ ਹੁੰਦਾ ਨਾ ਤੇਲ ਗਰਮ ਹੁੰਦਾ ਉਹ ਸਾਡੇ ਜ਼ਹਿਰ ਬਣ ਜਾਂਦਾ ਵੇ
ਹਾਂਜੀ- ਹਾਂਜੀ
ਫਿਰ ਉਹੀ ਜ਼ਹਿਰ ਜਿਹੜਾ ਅਸੀਂ ਖਾ ਰਹੇ ਹਾਂ
ਹਾਂਜੀ ਜਿਵੇਂ ਵੇਖਲੋ ਤੁਸੀਂ ਪਸ਼ ਪੋਸ਼ਣਤਾ ਦੀ ਕਮੀ ਆ ਇਹਨਾਂ ਇ ਨਾ ਵਿਟਾਮਿਨ ਨਾ ਮਿਨਰਲਸ ਨੇ, ਫਾਈਬਰ ਨੇ ਓਨਲੀ ਕੈਲੋਰੀਨ ਨੇ ਫੈਟ ਖਾਲੀ
ਹਾਂਜੀ, ਤਾਈ ਵੀ ਸਵਾਦ ਆਉਂਦਾ
ਹਾਂਜੀ ਹਾਏ ਕੈਲੋਰੀ
ਹਾਂ
ਹਾਂਜੀ, ਐ ਮੈਦਾ, ਖ਼ਰਾਬ ਤੇਲ ਹੋ ਗਏ ਜਸੂ
ਹਮ ਨਹੀਂ -ਨਹੀਂ ਸੁਣੋ ਹੁਣ ਵੇਖੋ ਅਸੀਂ ਤਾਂ ਖਾਂਦੇ ਹਾਂ ਸਪਰਿੰਗ ਰੋਲ ਠੀਕ ਹੈ ਖਾਣ ਚਲੇ ਜਾਂਦੇ ਹਾਂ ਹੁਣ ਸਾਨੂੰ ਪਤਾ ਹੁਣ ਬਰਸਾਤ ਤੇ ਮੌਸਮ ਹੈਗਾ ਇਸ ਟਾਈਮ ਕੀੜੇ ਪੈ ਜਾਂਦੇ ਨੇ ਮੈਦੇ ਵਿੱਚ। ਠੀਕ ਹੈ ਮੈਦੇ ਚ ਸੂਜੀ ਚ ਠੀਕ ਹੈ ਤੇ ਉਹ ਜਿਹੜੇ ਦੁਕਾਨ ਨੇ ਚ ਨਾ ਉਹ ਸਸਤਾ ਚੱਕ ਲੈਂਦੇ ਨੇ ਠੀਕ ਹੈ। ਤੇ ਉਹੀ ਅਸੀਂ ਜਾ ਜਾ ਕੇ ਖਾਂਦੇ ਹਾਂ।
ਹਾਂਜੀ ਇਹਨਾਂ ਨੂੰ ਖਾਣ ਨਾਲ ਬੜੀ ਬਿਮਾਰੀਆਂ ਦਾ ਹੁੰਦਾ ਆ ਤਰ੍ਹਾਂ ਜਿਵੇਂ ਕਿ ਮੋਟਾਪਾ ਹੋ ਗਿਆ, ਡਾਇਬਿਟੀਜ਼ ਹੋ ਗਿਆ, ਸੁਸ ਧੀ ਔਰ ਦਿਲ ਦੀ ਬਿਮਾਰੀਆਂ ਵੱਧ ਜਾਂਦੀਆਂ।
ਬਿਲਕੁਲ
ਹਾਂਜੀ, ਬਿਲਕੁਲ ਖਰਾਬ ਹੋਏ ਲੇ ਲੇਕਿਨ ਵ ਇੰਨਾ ਹੀ
ਹਮ ਹਮ
ਇਹਨਾਂ ਸੰਤੁਲਨ ਬੜਾ ਜ਼ਰੂਰੀ ਹੈ ਜਿਵੇਂ ਫਾਸਟ ਫੂਡ ਨੂੰ ਪੂਰੀ ਤਰ੍ਹਾਂ ਛੋੜਨਾ ਮੁਸ਼ਕਿਲ ਹੈ। ਲੇਕਿਨ ਇਹਨੂੰ, ਕਦੀ ਕਦਾਰ ਹੀ ਖਾਣਾ ਚਾਹੀਦਾ ਆ
ਹਾਂ, ਹੁਣ ਅਸੀਂ ਵੀ ਕੋਲ ਸਾਡੀ ਫੈਮਿਲੀ ਹੈ ਨਾ? ਅਸੀਂ ਸਾਡਾ ਦਿਲ ਕਰਦਾ ਠੀਕ ਹੈ ਅਸੀਂ ਬਾਜ਼ਾਰ ਜਾਈਦਾ ਇਹ ਨੀ ਕਿ ਅਸੀਂ ਬਰਗਰ ਖਾਣਾ ਇੱਕ -ਇੱਕ ਬਰਗਰ ਖਾਣਾ ਨਾ, ਸਵਾਦ ਸਾਰੇ ਲੈਂਦੇ ਆ ਮਤਲਬ ਕਿ ਅੱਧਾ ਅਧਾ ਬਰਗਰ ਖਾ ਲਿਆ ਠੀਕ ਹੈ ਸਪਰਿੰਗ ਰੋਲ ਦੀ ਇੱਕ ਪਲੇਟ ਲਿੱਤੀ ਹੈ ਅਸੀਂ ਚਾਰਾਂ ਨੇ ਖਾ ਲਈ, ਮਤਲਬ ਕਿ ਲੋਹ ਥੋੜਾ ਥੋੜ੍ਹਾ ਲੋ ਸਵਾਦ ਅਨੁਸਾਰ ਲਓ ਇਹ ਨੀ ਕਿ ਤੁਸੀਂ ਢਿੱਡ ਭਰਨਾ। ਪਰਮਾਤਮਾ ਨੇ ਬਹੁਤ ਕੁਛ ਬਣਾ ਸਕਿਆ ਸਾਡੇ ਵਾਸ। ਤੇ ਡਰਾਈ ਫਰੂਟ ਖਾ ਲਓ ਜੂਸ ਪੀ ਲਓ ਫਰੂਟ ਖਾ ਲਓ ਤੁਸੀਂ। ਇਸ ਇਹਦੇ ਚ ਤਾਂ-ਤਾਂ ਨੀ ਹਾਂਜੀ।
ਹਾਂਜੀ।
ਜੇ ਕਿਸ ਟਾਈਮ ਤੁਹਾਡਾ ਜ਼ਿਆਦਾ ਦਿਲ ਕਰਦਾ ਵੀ ਹੈ ਨਾ ਹਾਂਜੀ।
ਹਾਂਜੀ। ਮਾਰਕੀਟ ਵਿੱਚ ਕਾਫੀ ਔਫਰ ਹੋ ਜਾਂਦੇ ਆ।
ਹਾਂ। ਬਸ, ਬਿਲਕੁਲ। ਭਾਵੇਂ ਉਹ ਸਮਾਨ ਖ਼ਰਾਬ ਹੋਣਾ ਵਾਲਾ ਹੋਵੇ। ਹੈਨੀ। ਜਿਵੇਂ ਮੰਨ ਲਓ, ਇਹ ਹਦੇ ਚੀਜ਼ ਦੀ ਡੇਟ ਖਤਮ ਹੋ ਗਈ ਹੈ। ਹਨਾ। ਚੀਜ਼ ਵਗੈਰਾ ਦੀ, ਹੋਰ ਜਿਹੜੀ ਮਿਓਨਿਸ ਹੋ ਗਈ ਉਹਦੀ ਡੇਟ ਜਾਣ ਵਾਲੀ ਹੈ ਠੀਕ ਹੈ ਪਤਾ ਉਹ ਡੇਟ ਜਾਣ ਵਾਲੀ ਤੇ ਉਹ ਕਰ ਦਿੰਦੇ ਨੇ ਉਹ ਪਤਾ ਉਹਨੂੰ ਪਤਾ ਖ਼ਰਾਬ ਹੈਗਾ ਵੀ ਸਸਤਾ ਕਰ ਦਿੰਦੇ ਆ ਬਰਗਰ ਮੰਨ ਲਓ ਬਰਗਰ ਦੀ ਵੀ ਕੋਈ ਤਰੀਕ ਹੁੰਦੀ ਪੀ ਇਹਨੇ ਚ ਖਰਾਬ ਹੋ ਜਾਂਦੀ ਹਣ ਖਰਾਬ ਹੋਣ ਤਾਂ ਤੇ ਸੇਲ ਲਗਾ ਦਿੰਦੇ ਹਾਂ
ਹਾਂਜੀ
ਲੋਕ ਐਵੇਂ ਤਾਂ ਕੋਈ ਸੇਲ ਲਗਾਉਂਦਾ ਨੀ। ਓਫਰ ਤਾਂ ਹੀ ਲਗਾਉਂਦੇ ਨੇ ਹੈ ਤੇ ਬਾਹਰ ਛੱਡਣ ਆਉਂਦੇ ਕੁਝ ਤੇ ਆਉਣ ਗੇ
ਹਾਂਜੀ।
ਹਾਂਜੀ।
ਸਹੀ ਗੱਲ ਹੈ।
ਹਮ ਇਸ ਕਰਕੇ ਥੋੜ੍ਹਾ ਜ਼ਿਆਦਾ ਹੀ ਮਨ ਕਰਦਾ ਨਾ ਐ। ਫਾਸਟ ਫੂਡ ਖਾਣ ਨੂੰ। ਅਸੀਂ ਤਾਂ ਕਿਸੇ ਟਾਈਮ ਘਰ ਹੀ ਬਣਾ ਲੈਂਦੇ ਹਾਂ। ਹਾਂ। ਨਹੀਂ ਘਰੇ ਬਣਾ ਲੈਂਦੇ ਹਾਂ ਅਸੀਂ ਮੋਮੋਸ ਬਣਾ ਲੈਂਦੇ ਹਾਂ। ਹਮ। ਘਰ ਹੀ ਆਪਣਾ ਸਾਰਾ ਸਮ- ਸਮਾਨ ਲੈ ਹੀ ਦਾ। ਆਪਣਾ ਥੋੜੀ ਮਿਹਨਤ ਲੱਗਦੀ ਹੈ। ਆਪਣਾ ਬੰਦਾ ਸਾਫ਼- ਸੁਥਰਾ ਖਾਂਦਾ ਸਮਾਨ।
ਹਾਂਜੀ। ਉਹ ਤਾਂ ਹੈ। ਉਹ ਤਾਂ ਹੈ, ਸਾਫ਼- ਸੁਥਰਾ ਖਾਂਦਾ ਹੈ। ਬਰ ਬਹੁਤ ਗੰਦੇ ਮੰਦੇ ਹੱਥਾਂ ਨਾਲ ਹੀ ਬਣਾਉਂਦੇ ਆ ਜਿ ਤੁਸੀਂ ਰੋਲ ਵੇਖ ਲਓ। ਬੜੇ ਦਿਨਾਂ ਦੇ ਹੀ ਬੇਏ ਹੋਏਗੇ। ਹਾਂਜੀ।
ਹੋ ਤਾਂ ਹੈ।
ਓਹੀ ਤੁਹਾਡੀ ਆਵਾਜ਼ ਬੜੀ ਕੱਟ ਕੇ ਆ ਰਹੀ ਹੈ। ਹਾਂਜੀ।
ਮੇਰੀ ਆਵਾਜ਼ ਹੁਣ ਦੇਖੋ। ਹੈਲੋ,
ਹਾਂਜੀ। ਕਟੀਰੀ ਅਜੇ ਵੀ ਕਟੀਰੀ।
ਹ ਇਹ ਫੋਨ ਕਿੱਦਾਂ ਤੇਰਾ। ਹੁਣ ਦੇਖੋ।
ਹਾਂਜੀ। ਹੁਣ ਆ ਰਹੀ।
ਹ ਹਾਂਜੀ। ਹੁਣ, ਸਾਡੇ ਬੱਚੇ ਕਹਿੰਦੇ ਨਾ ਚਲੋ ਮੰਮੀ ਮੋਮੋਸ ਬਣਾ ਲਓ। ਬਸ ਥੋੜ੍ਹੀ ਮਿਹਨਤ ਕਰਨੀ ਪੈਣੀ ਮਿਹਨਤ ਕਰਨ ਦਾ ਹੀ ਆਲਸ ਹੁੰਦਾ ਹੈਗਾ ਵੀ।